ਠੀਕ ਹੋ ਜੀ? ਹਾਂਜੀ, ਤੁਸੀਂ ਸੁਣਾਓ? ਬਾਹ ਵਧੀਆ ਜੀ, ਤੁਸੀਂ ਅਪਣਾ ਸੁਣਾਓ?
ਬਸ ਵਧੀਆ, ਹੋਰ ਘਰ-ਪਰਿਵਾਰ ਸਭ ਠੀਕ ਐ?
ਹਾਂਜੀ, ਬਹੁਤ ਵਧੀਆ ਜੀ, ਹੋਰ ਤੁਸੀਂ ਸੁਣਾਓ, ਬੱਚੇ ਸਹੀ ਕੈਂ ਜੀ ਤੁਹਾਡੇ?
ਹਾਂਜੀ-ਹਾਂਜੀ, ਵਧੀਆ-ਵਧੀਆ ਜੀ, ਹੂੰ
ਕਿਵੇਂ ਐ ਜੀ?
ਮੌਸਮ ਪੁੱਛੋ ਨਾ ਬਸ, ਗਰਮੀ ਦੇ ਵੱਟ ਕੱਢੇ ਹੋਏ ਨੇ।
ਅੱਛਾ, ਤੁਹਾਟੇ ਵੀ ਹੈਹੀ ਆ, ਗਰਮੀ ਹੈ?
ਹਾਂਜੀ-ਹਾਂਜੀ, ਸਾਡੇ ਵੀ ਐ, ਹੂੰ। ਹੋਰ ਘੁੰਮਣ ਨੀ ਗਏ ਤੁਸੀ? ਤੁਸੀਂ ਕਿਤੇ ਘੁੰਮਨ ਨੀ ਗੇ, ਬੱਚਿਆਂ ਨੂੰ ਲੈਕੇ ਛੁੱਟੀਆਂ'ਚ?
ਗਏ ਵੀ, ਨਹੀਂ ਵੀ ਜੀ ਗਏ ਆਂ ਤੇ ਇੱਕ-ਅੱਧੇ ਦਿਨ ਵਾਸਤੇ ਈ ਗਏ ਆਂ ਜੀ, ਜ਼ਿਆਦਾ ਨੀ ਗਏ।
ਅੱਛਾ ਜੀ, ਅੱਛਾ ਜੀ।
ਵਧੀਆ ਜੀ।
ਹਾਂ, ਮੈਂ ਉਹੀ ਕਹਿ ਰਹੀ ਸੀ, ਮੈਂ ਕਿਹਾ ਬੱਚੇ ਕਾਹਲੇ ਪੈ ਰਹੇ ਸੀ, ਮੈਂ ਕਿਹਾ ਚੱਲ ਪ੍ਰੋਗਰਾਮ ਬਣਾ ਲੈਂਦੇ ਕ ਕੱਠੇ ਚਲੇ ਜਾਂਦੇ।
ਹਾਂ ਮੌਸਮ ਖੁੱਲ ਜੇ ਜੀ, ਬਣਾਲੋ ਪ੍ਰੋਗਰਾਮ ਕੋਈ ਉਹ ਨਹੀਂ ਏ।
ਨਹੀਂ ਮੌਸਮ ਤਾਂ ਖੁੱਲਜੇ, ਮਗਰ ਇਹ ਨਾ ਬੱਚਿਆਂ ਦੀਆਂ ਛੁੱਟੀਆਂ ਖਤਮ ਹੋ ਜਾਣੀਆਂ, ਛੁੱਟੀਆਂ ਖ ਖਤਮ ਹੋਣ ਤੋਂ ਪਹਿਲੇ ਈ, ਚੱਲੋ ਹੁਣ ਥੋੜਾ ਜਾ ਘੱਟ ਹੋਏਗਾ ਰਸ਼ ਵਗੈਰਾ, ਮੈਂ ਕਿਹਾ ਚੱਲ ਪੁੱਛੀਏ ਕਿ
ਹਾਂ ਦੇਖਲੋ, ਇੱਕ ਤਰੀਕ ਤੋਂ ਬਾਅਦ ਤਾਂ ਵੈਸੇ ਵੀ ਰਸ਼ ਘੱਟ ਜੇਗਾ।
ਹਾਂਜੀ-ਹਾਂਜੀ, ਓਈ ਐ ਨਾ, ਹਾਂਜੀ, ਹਾਂ ਮੈਂ ਕਿਹਾ, ਹਾਂ, ਹਾਂਜੀ, ਹੂੰ।
ਬਣਾਲੋ ਕਿੱਥੇ ਦਾ, ਦੇਖਲੋੋ, ਜਿੱਧਰ ਦਾ ਮੌਸਮ ਠੀਕ ਹੋਏ, ਉੱਧਰ ਦਾ ਬਣਾਲੋ।
ਹਾਂ-ਹਾਂ ਦੇਖ ਲੈਂਦੇ ਆ, ਬੱਚੇ ਜਿੱਥੇ ਕਹਿਣ ਚਲੋ ਪੁੱਛ ਲੈਣਾ ਨਾ, ਘਰ ਵੀ ਤੁਸੀਂ ਵੀ।
ਬਸ ਬਰਸਾਤਾ ਨਾ ਹੋਣ, ਉੱਧਰ, ਜਿੱਧਰ ਬਣਾਣਾ ਏ, ਇਹ ਦੇਖ ਲੈਣਾ ਇਹ ਨਾ ਹੋਏ ਬੰਦਾ ਜਾਏ ਬਰਸਾਤਾਂ ਹੋਣ, ਜਾਂ ਫਿਰ ਗਰਮੀ ਨਾ ਹੋਏ ਨਾ। ਫੇਰ ਈ ਫਾਇਦਾ ਏ, ਜਾਣ ਦਾ ਘੁੰਮਣ ਦਾ।
ਚੱਲ ਜੈ ਐਂਜ ਕਰਦੇ ਆ ਨਾ, ਇੱਕ-ਦੋ ਦਿਨ ਲਈ ਬਣਾ ਲੈਂਨੇ ਆ, ਜਿਆਦਾ ਵੱਡਾ ਨੀ ਬਣਾਂਦੇ ਤਾਂ, ਦੋ ਦਿਨ ਦਾ ਈ ਬਣਾ ਲ
ਜੀ, ਬਿਲਕੁਲ, ਬਿਲਕੁਲ-ਬਿਲਕੁਲ, ਹੁਣ
ਹਾਂਜੀ, ਓਈ ਏ, ਚੱਲ ਇੱਕ ਦਿਨ ਆ ਜਾਂਦਾ।
ਹਾਂ ਸਲਾਹ ਕਰਲੋ, ਬਣਾਲੋੋ ਪ੍ਰੋਗਰਾਮ। ਇਸੀ ਬਹਾਨੇ ਨਾਲ ਘੁੰਮ ਆਏਗਾ ਬੰਦਾ, ਨਾਲ ਮਿਲ ਲਾਂਗੇ, ਬੰਦੇ ਮਿਲ ਜਾਂਦੇ ਇੱਕ-ਦੂਜੇ ਨੂੰ।
ਹਾਂਜੀ-ਹਾਂਜੀ, ਉਹ ਤਾ ਹੈਈ ਏ।
ਠੀਕ ਆ ਨਾ, ਅੱਜ-ਕਲ ਫੇਰ ਬੱਚਿਆਂ ਨੂੰ ਵੀ ਪਤਾ ਲੱਗਦਾ ਨਾ ਕੌਣ-ਕੌਣ ਹੈਗਾ, ਕੌਣ ਦੀ ਅੱਜ-ਕੱਲ ਤਰਾ ਬੱਚਿਆਂ ਨੂੰ ਪਤਾ ਏ, ਕੁਛ। ਬੱਚੇ ਤਾਂ ਅਪਣਾ ਮੋਬਾਈਲ ਤੇ ਈ ਮਸਤ ਹੈ।
ਹਾਂਜੀ, ਹੂੰ ਤੁਸੀਂ ਵੀ ਦੇਖ ਲੈਨਾ। ਕੋਈ ਜਗ੍ਹਾ ਸਭ, ਜਗ੍ਹਾ ਵਗੈਰਾ ਕੋਈ ਦੇਖੋ। ਕੋਈ ਦੱਸਨਾ ਫੇਰ ਅਸੀਂ ਵੀ ਦੇਖਦੇ ਆ ਫੇਰ ਜੇਹੜੀ ਸਹੀ ਲੱਗੀ ਉੱਥੇ ਹੋਏ ਤੇ ਜਲਦੀ ਬੰਦਾ।
ਬਣਾਨੇ ਆ ਫੇਰ ਕਰਦੇ ਆ ਘਰ ਗੱਲ, ਰਾਤੀ ਕਰਦੇ ਹਾਂ।
ਹਾਂਜੀ-ਹਾਂਜੀ।
ਫੇਰ ਦੇਖਦੇ ਹਾਂ ਜਗਾ ਜੁਗਾ, ਬਾ ਵਿਕਿੰਗ ਡੇ ਚ ਬਣਾ ਨਾ ਵਰਕਿੰਗ ਚ ਤਾਂ ਔਖਾ ਹੋ ਜਾਂਦੇ ਵੀਕਐਂਡ ਵਿਚ ਠੀਕ ਹੈ।
ਹਾਂਜੀ-ਹਾਂਜੀ ਉਹ ਤੇ ਹੈ ਈ ਏ, ਹੂੰ ਸ਼ੁਰੂ ਹੋ ਏ ਹਾਂ, ਹੋਰ ਤੂਹਾਡੀ ਸਿਸਟਰ ਵਗੈਰਾ ਨੀ ਆਈ
ਨਈ ਜੀ ਬੱਚੇ ਆਏ ਸੀ ਉਹਨਾਂ ਦੇ। ਉਹ ਤਾਂ ਆਈ ਨੀ ਐਤਕੀਂ ਬਸ ਉਹਨਾ ਨੂੰ ਵੀ ਘਰ ਕੋਈ। ਕੰਮ ਜਿਵੇਂ ਮਿਸਤਰੀ ਲੱਗੇ ਹੋਏ ਸੀ ਉਹਨਾਂ ਦੇ ਵੀ।
ਅੱਛਾ-ਅੱਛਾ।
ਉਹਨਾਂ ਦੇ ਘਰ ਵੀ ਕੰਮ ਕੁੁੰਮ ਚੱਲ ਰਿਹਾ ਸੀਗਾ ਫੇਰ। ਬੱਚੇ ਤਾਂ ਆਏ ਸੀਗੇ ਉਹਨਾਂ ਦੇ।
ਬੇਟੀ ਤਾਂ ਉਹਨਾਂ ਦੀ ਬਾਹਰ।
ਹਾਂਜੀ-ਹਾਂਜੀ, ਬੇਟਾ ਆਇਆ ਸੀ ਉਹਨਾਂ ਦਾ।
ਅੱਛਾ, ਅੱਛਾ, ਅੱਛਾ, ਅੱਛਾ ਹੂੰ।
ਬਾਕੀ ਇਹ ਹੈ ਵੀ, ਫੇਰ ਇੱਧਰੋਂ ਮੇਰਾ ਬੇਟਾ ਚਲਾ ਗਿਆ ਥੋੜੇ ਦਿਨ ਉਹ ਲਾਇਆ।
ਅੱਛਾ ਜੀ, ਹੂਮ ਹਾਂ ਇਹ ਇੱਕ ਚਲਾ ਗਿਆ ਹਾਂ, ਇਹਵੇਂ ਈ ਐ ਚਲੋ ਅੱਗੇ ਆ ਜਾਣਗੇ ਰੱਖੜੀ ਰੁੱਖੜੀ ਆ ਰਹੀ ਹੈ ਫੇਰ ਆ ਜਾਣਗੇ
ਹਾਂ ਬਾਕੀ ਏ ਜਿਵੇਂ ਘਰ ਦਾ ਮੋਹਲ ਠੀਕ ਹੋਏਗਾ ਬੰਦੇ ਦੇ ਆਪਣਾ ਦੇਖਣਾ ਪਏਗਾ ਨਾ ਉਹਨੂੰ ਜਿਵੇਂ ਹਰੇਕ ਟੇਮ ਮਿਸ ਤਰੀ ਲੱਗੇ ਐ ਉਹਨਾ ਦਾ ਵੀ ਫੇਰ ਔਖਾ ਹੋ ਜਾਂਦਾ ਨਾ ਕੰਮ ਕੁਮ ਤੇ
ਹਾਂਜੀ ਇਹ ਤੇ ਹੈ, ਚਾਹ ਪਾਣੀ ਦੇ ਕਰਨਾ ਚਾਹ ਪਾਣੀ ਦੇਣਾ ਕਰਨਾ ਬੜਾ ਉਹ ਕੰਮ ਹੋ ਜਾਂਦੇ ਏਨੀ ਗਰਮੀ ਚ ਮਿਸਤਰੀ ਲਗਾ ਲਏ ਉਹਨਾਂ ਨੇ, ਥੋੜ੍ਹਾ ਮੌਸਮ ਚੇਂਜ ਹੋਨ ਤੇ ਲਗਾਦੇ
ਨਹੀਂ ਮਗਰ ਏਈ ਮੌਸਮ ਵਿੱਚ ਲੱਗਣਗੇ ਨਾ, ਗਰਮੀ ਚ ਈ ਮਿਸਤਰੀ ਸੈੱਟ ਰਹਿਨੇ ਅੱਗੇ ਤਾਂ ਫੇਰ ਬਰਸਾਤ ਤਾਂ ਫਿਰ ਮਿਸਤਰੀ ਦਾ ਕੰਮ ਕਿਵੇਂ ਹੋਏਗਾ, ਦੱਸੋ
ਹਾਂਜੀ, ਹਾਂਜੀ ਇਹ ਵੀ ਗੱਲ ਸਹੀ ਹੈ, ਹਾਂ ਨਾਲ
ਤੇ ਹੋਣ ਲੱਗਣਗੇ ਹੁਣ ਕੰਮ ਹੋ ਜੇਗਾ ਜੇਹੜੇ ਵੇਦ ਹੁਨ ਜੇ ਸੁੱਕ ਜੇਗਾ ਸਲਾਬ ਸਲੂਬ ਖ਼ਤਮ ਹੋ ਜਾਂਦੀ ਹੈ ਅੱਗੇ ਫੇਰ ਬਰਸਾਤਾ ਏ ਬਰਸਾਤਾਂ ਇਚ ਕੰਮ ਹੋਣਾ ਈ ਨੀ
ਹਾਂਜੀ ਹਾਂ ਇਹ ਇਹ ਵੀ ਠੀਕ ਹੈ ਫੇਰ ਅੱਗੋਂ ਮੌਸਮ ਦਿਨ ਵੀ ਛੋਟੇ ਹੋਣੇ ਸ਼ੁਰੂ ਹੋ ਜਾਂਦੇ ਨਾ ਫੇਰ ਔਖਾ ਹੋ ਜਾਂਦਾ ਹਮ
ਹਾਂਜੀ ਹਾਂਜੀ
ਹਮ ਉਹ ਤੇ ਹੈ ਈ ਹੈ, ਹਮ ਕੀ ਬਣਾ ਰਹੇ ਨੇ ਕੋਈ ਕਮਰਾ ਕੂਮਰਾ ਬਣਾ ਰਹੇ ਨੇ
ਹਾਂ ਉਪਲਾ ਪੋਸ਼ਣ ਬਣਾ ਰਹੇ ਜੀ
ਅੱਛਾ, ਅੱਛਾ, ਅੱਛਾ, ਅੱਛਾ, ਹੂੰ, ਸਾਰਾ ਦੇਖਣਾ ਪੈਂਦਾ ਐ ਫੇਰ। ਆਹ ਕੱਲ ਨੂੰ ਬੱਚੇ ਵੱਡੇ ਹੋ ਰੇ ਨੇ ਫੇਰ ਦੇਖਨਾ ਪੈਂਦਾ, ਹੂੰ।
ਉੱਪਰਲਾ ਪੋਸ਼ਨ ਬਨਾ ਰੇ ਇੰਨਾ ਪਤਾ, ਬਾਕੀ ਅੱਗੇ ਦਾ ਨੀ ਪਤਾ ਕੀ ਕਰਾ ਰੇ।
ਹਾਂ ਐ ਤਾਂ ਹੈ ਈ ਐ ਹਰ ਕੋਈ ਅਪਨੀ ਮਰਜੀ ਵਾਲਾ ਐ ਹੂੰ।
ਹੂੰ, ਨਾ ਲੋੜ ਤਾਂ ਪੈਂਦੀ ਐ ਜੀ ਜਿਵੇਂ-ਜਿਵੇਂ। ਫੇਰ ਅਗਲਾ ਕੈਂਦਾ ਠੀਕ ਏ ਉਰੇ ਈ ਬਣਾ ਲੋ। ਬਾਰ ਨਾਲੋਂ ਤਾਂ ਠੀਕ ਐ ਨਾ ਕਸ਼ ਜਿੱਥੇ ਹੁਨ ਰੈ ਰੇ ਪੁਰਾਣੇ ਘਰ ਕੋੋਲ ਈ।
ਹਾਂਜੀ। ਨਾਲੇ ਬੰਦਾ ਸੇਫ ਹੁੰਦਾ, ਬੱਚੇ ਸੇਫ ਹੁੰਦੇ ਨੇ ਹੂੰ। ਜਾਣ ਪਚਾਣ ਹੁੰਦੀ ਐ ਸ਼ੁਰੂ ਤੋਂ, ਨਵੀਂ ਜਗ੍ਹਾ। ਤੇ ਰੈਣਾ ਬੜਾ ਔਖਾ ਐ ਅੱਜ-ਕੱਲ ਲੋਕ ਚਲੇ ਤਾਂ ਜਾਂਦੇ ਨੇ ਬਾਦ ਚੋਂ ਪਤਾ ਕਿੰਨਾ ਬਾਦ ਚੋਂ ਪਛ ਤਾਂਦੇ ਨੇ ਕਿ ਹਾਏ ਅਸੀਂ ਆਪਣਾ ਓਥੇ ਈ ਸਈ ਸੀ ਪੈਲੇ ਜਿੱਥੇ ਸ਼ੁਰੂ ਤੋਂ ਰੈਂਦੇ ਹੋਵੋ ਨਵੀਂ ਜਗ੍ਹਾ ਤੇ ਮਤਲਬ ਕਿ ਪੈਲੇ ਓਥੇ ਦੇ ਮਾਹੋਲ' ਚ ਅਡਜਸਟ ਕਰਨਾ ਵੀ ਤੇ ਕਿੰਨਾ ਟਾਈਮ ਲੱਗ ਜਾਂਦੈ।
ਬਿਲਕੁਲ ਜੀ ਬਿਲਕੁਲ, ਬਿਲਕੁਲ ਓਈ ਐ ਨਾ ਹੁਣ ਤਾਂ ਚਲੋ ਪੁਰਾਣੇ ਘਰ ਏਨਾਂ ਸੇਫਟੀ ਐ ਕੋਈ ਚੱਕਰ ਨੀ ਹੁੰਦੀ। ਜਾਂਦਾ ਫੇਰ ਨਵੀਂ ਜਗ੍ਹਾ ਤੇ ਜਾਂਦਾ ਫੇਰ ਨਵੇਂ ਵਰਗਾ ਐ, ਪਤਾ ਨੀ ਅੱਜ-ਕੱਲ ਮੋਹਲ ਵੀ ਖਰਾਬ ਐ ਅੱਜ-ਕੱਲ ਦਾ ਤੁਆਨੂੰ ਪਤਾ ਈ ਐ।
ਓ ਤਾਂ ਹੈ ਹੁਣ ਏਥੇ ਵੀ ਸਾਡੇ ਕਈ ਜ ਤੇ ਨਾ ਲੋਕ ਆਪਣੇ ਪੁਰਾਣੇ ਜਿਵੇਂ ਪੁਰਾਣੀ ਜਿੱਥੇ ਰੈਂਦੇ ਸੀ ਓਥੋਂ ਛੱਡ ਕੇ ਅਸੀਂ ਕੋਠੀਆਂ ਲੈਣੀਆਂ, ਕੋਠੀਆਂ ਲੈਣੀਆਂ ਕੋਠੀਆਂ 'ਚ ਚਲੇ ਗਏ ਕਿੰਨਿਆਂ ਦੇ ਤਾਂ ਹੁਣ ਏਥੇ ਸੁਨਸਾਨ ਹੂਨ ਤੁਆਨੁ ਪਤਾ ਚੋਰੀਆਂ ਚਕਾਰੀਆਂ ਇੰਨੀਆਂ ਹੋਗ ਗਿਆਂ ਹੁਣ ਪਛਤਾਾਂਂਦੇ ਨੇ, ਨਾ ਕੋਈ ਆਂਢ ਗੁਆਂਢ ਏ ਨਾ ਕੋਈ ਪਿੱਛੇ ਏਨਾਂ, ਨਾ ਇੰਨੀ ਇਨੀ ਦੂਰੋਂ ਬਾਜ਼ਾਰ ਆਣਾ ਪੈਂਦਾ ਐ ਯਾ ਕੋਈ ਕੰਮ ਤੇ ਇੰਨੀ ਇੰਨੀ ਦੂਰ ਆਣਾ ਪੈਂਦਾ ਐ। ਜਨਾਨੀਆਂ ਕੱਲੀਆਂ ਘਰ ਬੈਠੀਆਂ ਰਹਿੰਦੀਆਂ ਹੁਣ ਕੈਂਦੀਆਂ ਹਾਏ ਅਸੀਂ ਓਥੇ ਈ ਚੰਗੇ ਸੀ। ਆਦਮੀ ਤਾਂ ਚਲੋ ਕੰਮ-ਕਾਰ ਨਿਕਲ ਜਾਂਦੇ ਨੇ ਜਨਾਨੀਆਂ ਕਿੱਥੇ ਜਾਨ।
ਹਾਂਜੀ-ਹਾਂਜੀ, ਹਾਂਜੀ।
ਔਰ
ਉਈ ਐ ਨਾ, ਬਸ ਓਈ ਫੇਰ ਓਈ ਤਾਂ ਈ, ਠੀਕ ਐ ਜੀ ਪੁਰਾਣੇ ਨਾਲ ਸੇਫ ਟੀ ਰੈਂਦੀ ਐ ਬੱਚਾ ਘਰ ਹੋਣ ਸਾਡੇ ਵੀ ਏਈ ਐ, ਅਸੀਂ ਘਰ ਹੋਈਐ ਨ ਹੋਈਐ ਕੱਲੇ ਬੱਚੇ ਘਰ ਕੋਈ ਦਿੱਕਤ ਨੀ ਐ, ਟੈਨਸ਼ਨ ਨੀ ਹੁੰਦੀ।
ਸਾਡੇ਼ ਵੀ ਏਈ ਐ, ਅਸੀਂ ਤਾਂ ਈ ਤੇ ਆਪਨਾ
ਏਥੇ ਰੈਨੇ ਆਂ, ਹਾਂ ਓਥੇ ਪਤਾ ਐ ਬੰਦਾ ਕਿਤੇ ਰਾਤ-ਬਰਾਤੇ ਵੀ ਗਯਾ ਨਾ ਕੈ ਦੇਂਦਾ ਆਂਢ-ਗੁਆਂਢ ਨੂੰ।
ਹਾਂਜੀ-ਹਾਂਜੀ ਓਈ ਐ ਨਾ ਫੇਰ ਹੁਣ ਤਾਂ ਜੇ ਬੰਦਾ ਹੁਨ ਧਿਆਨ ਨਾ ਰੱਖ ਫੇਰ ਅੱਗੇ ਹੁਨ ਕਿ ਆ ਕਲੋਨੀਆਂ 'ਚ ਚਲੇ ਜੋ ਕਲੋਨੀਆ ਦਾ ਪਤਾ ਈ ਨੀ ਹੈਗਾ ਆਂਢ -ਗੁਆਂਢ 'ਚ ਕੌਣ ਰੈ ਰੇਆ? ਤੇ ਓਥੇ ਦਾ ਕੀ ਕਰੇਗਾ, ਬੰਦਾ?
ਹਾਂ ਓਈ ਐ ਨਾ ਬੜਾ ਔਖਾ ਐ।
ਉਰੇ ਤਾਂ ਚੱਲ ਬੰਦਾ ਆਂਢ-ਗੁਆਂਢ 'ਚ ਵੀ ਕੈ ਦੇਂਦਾ ਧਿਆਨ ਰੱਖਣਾ ਕੋਈ ਗੱਲ ਨੀ।
ਹੂੰ, ਹੁਨ ਕਈ ਬੁਜ਼ੁਰਗ ਹੁੰਦੇ ਨੇ ਓ ਚਲੇ ਤਾਂ ਜਾਂਦੇ ਨੇ ਆਪਨੇ ਘਰ ਦੇ ਬੰਦੇਆਂ ਨਾਲ, ਪਰਿਵਾਰ ਨਾਲ ਮਗਰ ਓਨਾਂ ਦਾ ਦਿਲ ਨੀ ਲੱਗ ਦਾ ਓਥੇ ਵਿਚਾਰੇ ਗੁੰਮਸੁਮ ਜੇ ਹੋ ਜਾਂਦੇ ਪਰੇਸ਼ਾਨ ਹੋ ਜਾਂਦੇ ਨੇ। ਮੇਰੇ ਵੀ ਮਾਸੀ ਜੀ ਹੈਗੇ ਨੇ ਓ ਓਨਾਂ ਦੇ ਆਪ ਸੀ। ਹੂੰ, ਸਵੇਰੇ ਉੱਠਨਾ ਕਰਨਾ ਨਾ ਰੂਟੀਨ ਬਣੀ ਹੋਈ ਸੀ ਏ ਕਦੀ ਬਾਹਰ ਬੈਠ ਗੇਆ ਕਦੀ ਓ ਏ ਹੁਣ ਓਦਰ ਏਨੀ ਦੂਰ ਚਲੇ ਗਏ ਨੇ, ਓਥੇ ਨਾ ਬਾਰ ਬੈ ਨਾ ਕੋਈ ਆਂਡ-ਗੁਆਂਡ ਏ ਨਾ ਕੁੱਛ ਏ। ਦੋਨੋ ਬੁੱਡਾ-ਬੁੱਡੀ ਘਾਰ ਸਾਰਾ ਦਿਨ ਨਿਗਰਾਨੀ ਕਰਦੇ ਰੈਂਦੇ ਨੂੰ-ਪੁੱਤਰ ਆਪਨਾ ਚਲੇ ਜਾਂਦੇ ਕੰਮ-ਕਾਰ ਤੇ ਤੁਆਨੂੰ ਪਤਾ ਬੱਚੇ ਅੱਗੋਂ, ਬਾਰ ਹੁੰਦੇ ਨੇ। ਓ ਏ ਨਾਂ ਸਾਰਾ ਦਿਨ ਹੋਣ ਓਨਾਂ ਐਨੇ, ਕਾਲੇ ਪੈ ਗੇ ਨਾ ਕੁਝ ਕੈਨ ਦੀ ਹਾੱਦ ਨੀ।
ਤਾਂ ਵੀ ਔਖਾ ਐ, ਜੇ ਓਥੇ ਰੈ ਓ ਬੱਸ ਦੋ ਦਾ ਲੜਾਈ-ਝਗੜਾ ਤੁਆਨੂੰ ਪਤਾ ਵੱਦਦਾ ਐਵੇ। ਤੇ ਕੁਛ ਕੈਂਦੇ ਨੇ
ਬਿਲਕੁਲ-ਬਿਲਕੁਲ, ਅਗਲੇ ਦਾ ਪਰਾਣਾ ਜੇ ਏਥੇ ਪਰਾਣਾ ਰੈਂਦਾ ਨਾ ਓਦਾ ਪਰਾਣਾ ਸਾਥ ਹੁੰਦਾ ਅਗਲਾ ਬਾਰ ਬੈ ਜਾਂਦੈ। ਕਿਸੇ ਦੇ ਘਾਰ ਚਲੇ ਗਏ ਕੁਛ ਐ, ਮ੍ਹਲੇਆਂ ਚ ਕਲੋਨੀਆਂ ਚ ਐਈ ਫਰਕ ਹੁੰਦੈ।
ਚਲੋ ਆਪ ਚਲੇ ਗਏ ਕਈ ਵਾਰ ਕੋਈ ਆਈ ਜਾਂਦੈ ਇੱਕ ਦਿਨ ਬਾਰ ਨਾ ਨਿਕਲੇਆ ਚਲੋ ਆਪ ਅੱਗਲਾ ਜਾਂਦਾ ਹਾਂ ਬਈ ਕਿ ਗੱਲ ਕਿੱਥੇ ਸੀ ਕੁੱਛ ਬੜਾ ਫ਼ਰਕ ਪੈਂਦੈ, ਸਗੋਂ ਛੋਟਾ ਬੇਟਾ ਕੈਂ ਕਈ ਵਾਰ ਕਿ ਮੈਂ ਤੁਆਨੂੰ ਓਥੇ ਕੋਈ ਚਲੋ, ਨੌਕਰ-ਨਾਕਰ ਰੱਖ ਦੇਨਾ ਤੁਸੀਂ ਓਥੇ ਚੱਲ ਜੋ। ਕੈਂਦਾ ਨਈ ਫੇਰ ਓ ਕੀ ਸੋਚਨਗੇ ਵੱਡੇ ਵਲੇ ਐਵੇਂ ਫੈਦਾ ਨਈ। ਔ ਬਸ ਇਸ ਗੱਲ ਕਰਕੇ ਵਿਚਾਰੇ, ਪਰੇਸ਼ਾਨ ਨੇ ਫੇਰ ਕੁਝ ਕੈਨ ਦੀ ਹਾੱਦ ਨੀ, ਪੋਤਰੇ ਪੁਤ ਤੇ ਓ ਵਿਆਏ ਗੇ ਜਨਾਨੀਆਂ ਅਗੋਂ ਓਨਾਂ ਦੀਆਂ ਬਨਾ ਬਾਰ ਚਲੀਆਂ ਗਈਆਂ ਓਈ ਏ ਨਾ। ਬੜਾ ਫਰਕ ਪੈਂਦਾ ਨਾ ਕਿਸੇ ਕਦੋ ਗਏ ਨਾ ਕਿਸੇ ਨਾ ਕੋਈ ਚੈਟ ਫੋਨ ਅਗੇ, ਤੁਆਨੂ ਪਤਾ ਤੇ ਫੋਨ ਵੀ ਮਿਲਾ ਕੇ ਦੋਗੇ ਤੇ ਤਾਂ ਈ ਕਿਸੇ ਨਾਲ ਗੱਲ ਕਰਨਗੇ ਨਾ।
ਹਾਂਜੀ-ਹਾਂਜੀ, ਹਾਂਜੀ ਅਆ ਦਿੱਕਤ ਆਈ ਆਂਦੀ ਐ ਨਾ।
ਪਿੱਛੇ ਬੰਦਾ ਤਾ ਕੰਮ ਤਾਂ ਚੱਲ ਜਾਂਦਾ ਬਾਕੀ ਫੈਮਲੀ ਆਲੇ ਨੂੰ ਇ ਪ੍ਰੋਬਲਮ ਹੁੰਦੀ ਐ ਪਿੱਛੇ ਲੇਡੀਜ਼ ਬੱਚੇਆਂ ਨੂੰ ਈ।
ਹਾਂਜੀ, ਓ ਤਾ ਹੈ ਈ ਐ ਮਗਰ, ਚਲੋ ਓ ਐ, ਅਗੋਂ ਮਾ- ਅੱਛਾ ਜੀ ਵੀ ਬਜ਼ੁਰਗ ਨੇ ਓ ਵੀ ਕਿੱਥੇ ਜਾਨ ਓ ਵੀ ਪਰੇਸ਼ਾਨ ਹੋ ਜਾਂਦੇ ਵੀ ਪੈਲੇ ਤਾਂ ਚੱਲ ਜਾਂਦੇ ਸੀ ਆਪ ਪਲਾ ਹੁਣ ਓਨਾਂ ਦੇ ਵੀ, ਜਿਵੇਂ ਤੁਆਨੂੰ ਪਤਾ ਐ ਉਮਰ ਦੇ ਹਿਸਾਬ ਨਾਲ ਫਰਕ ਪੈਂਦੈੈੈ।
ਹਾਂਜੀ-ਹਾਂਜੀ, ਓਨਾਂ ਨੂੰ ਫਿਰ ਨਵੀਂ ਚੀਜ਼ਾਂ ਨਵੇਂ ਬੰਦੇ ਨਵੀਂ ਚੀਜਾ ਬੰਦਾ ਅੱਗੇ ਤਾਂ ਓਥੇ ਦਾ ਹੁੰਦਾ ਚੱਲ ਕਿਤੇ ਘਾਰ ਚਲੇ ਗੇ ਬਾਰ ਖੜ ਗੇ ਕਿੱਤੇ ਗੁਰਦੁਆਰੇ ਮੰਦਰ 'ਚ ਚਲੇ ਗੇ।
ਚਲੋ ਏ ਏ ਨਾ ਹੂੰ
ਕਲੋਨੀਆਂ ਤਾਂ ਦੂਰ-ਦੂਰ ਹੁੰਦਾ ਅਗਲਾ ਕੈਂਦਾ ਕਿਨੂੰ ਬੁਲਾਈਏ ਕਿਨੂੰ ਨਾ ਬੁਲਾਈਏ।
ਹਾਂਜੀ-ਹਾਂਜੀ, ਓਈ ਏ ਨਾ।
ਚਲੋ ਦੇਖਦੇ ਆਂ ਬਾਕੀ ਵਦੀਆ ਲੱਗਾ ਚਲੋ ਠੀਕ ਏ। ਹਾਂਜੀ, ਠੀਕ ਏ ਹਾਂਜੀ ਠੀਕ ਏ ਸਸ੍ਰੀ ਕਾਲ ਜੀ ਸਸ ਸ੍ਰੀ ਕਾਲ।